ਹੈਲੋ, ਹਾਂਜੀ।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
ਹੋਰ ਕੀ ਹਾਲ ਏ?
ਹਾਂਜੀ। ਬਸ ਵਧੀਆ। ਤੁਸੀ ਸੁਣਾਓ ਤੁਸੀ ਠੀਕ ਓ?
ਵਧੀਆ ਹਾਂਜੀ- ਹਾਂਜੀ ਵਧੀਆ। ਕੀ ਕਰਦੇ?
ਬਸ ਕੁਛ ਨੀ, ਜੇਹੜਾ ਰੋਜ਼ ਦਾ ਰੋਟ ਟੀਨ ਏ ਸਫਾਈਆਂ ਕਰਨੀਆਂ। ਹੋਰ ਕੀ ਕੰਮ ਆ।
ਸਹੀ ਗੱਲ ਏ। ਗਰਮੀ ਚ' ਨਾ ਔਖਾ ਹੀ ਆ ਸਫ਼ਾਈਆਂ- ਸਫਆਂ। ਹੂ
ਬਸ ਦੋ- ਚਾਰ ਹੁਨਰ ਰਹਿ ਗਈਆਂ ਛੁੱਟੀਆਂ ਬੱਚਿਆਂ ਦੀਆਂ। ਖੁਲਣ ਵਾਲੇ ਸਕੂਲ। ਹਾਂਜੀ। ਹਾਂਜੀ। ਮੈਂ ਕਿਹਾ, ਚੱਲ ਦੋ- ਚਾਰ ਦਿਨ ਹੈਗੇ ਨੇ। ਥੋੜਾ ਕਿਧਰੇ ਦੇਖ ਲਈਏ। ਹੋ ਆਈਏ ਬਰੇ।
ਯਾਰ, ਮੈਂ ਵੀ ਮੈਂ ਕਿਹਾ, ਅੱਜ ਸਵੇਰੇ -ਸਵੇਰੇ ਕਿੱਦਾਂ ਫੋਨ ਆ ਗਿਆ। ਤੁਹਾਡਾ ਤੁਸੀਂ ਪੁੱਛਣਾ ਹੀ ਹੋ ਨਾ ਕੁਛ। ਹਾਂ। ਮੈਂ ਵੀ ਕਹਿੰਦੀ ਪਈ ਸੀ ਚੱਲੀਏ ਕਿਤੇ ਛੁੱ ਛੁਟੀਆਂ ਚ' ਗਏ ਨੀ ਦੋ -ਤਿੰਨ ਦਿਨ ਰਹਿ ਗਏ ਨੇ। ਉਹ ਹੂ
ਕਿ ਚੱਲ ਹੋ ਆਈਏ। ਕੋਈ ਨੀ ਦੋ- ਚਾਰ, ਦੋ- ਤਿੰਨ ਛੁੱਟੀਆਂ ਲੈਣੀਆਂ ਹੁਣ। ਲਿਤੀਆਂ ਜਾਣਗੀਆਂ ਬੱਚੇ ਲੈਣ ਲੈਣਗੇ। ਹਾਂਜੀ। ਮੈਂ ਕਿਹਾ, ਚੱਲ ਕੋਈ ਨਹੀਂ ਹੋ ਆਈਏ। ਤੁਸੀਂ ਹੂ, ਯਾਤਰਾ ਚੱਲਦੀ ਹੈ ਹੇਮਕੁੰਮ ਸਾਹਿਬ। ਸਾਡੇ ਗੁਰਦੁਆਰੇ ਸਾਹਿਬ ਤੋਂ। ਹਾਂਜੀ। ਤੇ ਜੇ ਤੁਸੀਂ ਅ ਜਾਨਾ ਈ ਤੇ ਫਿਰ ਮੈਂ ਤਾਂ ਈ ਬੋਲ ਦਵਾਂ ਓਨਾਂ ਨੂੰ ਟਿਕਟਾਂ ਬੁੱਕ ਵਧਿਆ।
ਅੱਛਾ। ਤੇ ਕਦੋਂ ਇਹਨਾਂ ਨੇ ਮਤਲਬ ਕਦੋਂ ਜਾਣਾ ਤੇ।
ਇਹਨਾਂ ਨੇ ਜਾਣਾ ਜੇ ਰਾਤੀ।
ਅੱਛਾ! ਤੇ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ। ਤੁਸੀਂ ਤੇ ਅੱਜ ਦੱਸਦੇ ਪਏ ਹੋ।
ਮੈਨੂੰ ਤਾਂ ਆਪ ਨੀ ਸੀ ਪਤਾ ਐਡੇ ਟਾਈਮ ਤੇ ਗੱਲ ਹੋਈ ਹੈ ਉਹਨਾਂ ਨਾਲ। ਗੁਰਦੁਆਰੇ ਸਾਹਿਬ ਗਈ ਆ। ਤੇ ਉਹਨਾਂ ਨੇ ਕਿਹਾ, ਬ ਯਾਤਰਾ ਲੈ ਕੇ ਚੱਲੇ ਆ। ਤੇ ਜਾਣਾ ਹੈ ਤੇ ਦੱਸਦੋ ਤੁਸੀਂ।
ਅੱਛਾ। ਮਤਲਬ ਅੱਜ ਰਾਤ ਦੀ ਟ੍ਰੇਨ ਚੱਲੀਏ।
ਹਾਂਜੀ।
ਅੱਛਾ-ਅੱਛਾ, ਤੇ ਬੁਕਿੰਗ ਹੋਜੇਗੀ?
ਹੋ ਜਾਏਗੀ ਕੋਈ ਨੀ, ਓ ਤੇ ਕਹਿੰਦੇ ਪਏ ਨੇ, ਜੇ ਕਰਾਣੀ ਈ, ਤੇ ਫਿਰ ਪੂਰਾ ਇੱਕ ਜੇ ਅਹ ਸੰਗਤ ਹੋਏਗੀ, ਫਿਰ ਇੱਕ ਡੱਬਾ ਹੀ ਹੋਜੇਗਾ ਨਾ ਪੂਰਾ।
ਹਾਂ, ਇਹ ਤੇ ਹੈ, ਫਿਰ ਉਹ ਆਪੇ ਟੀ ਅ ਕਰ ਕ ਦੇ ਦੇਣਗੇ ਨਾ ਟਿਕਟ। ਲੈ ਲੈਣਗੇ ਯਾਂ ਫਿਰ ਜੇ ਘੱਟ ਪੈਣ, ਹਾਂ। ਤੇ ਕੋਈ ਨਾ ਬਣਾਨੇ ਆਂ ਫਿਰ, 'ਮੈਂ' ਤੇ ਕਹਿੰਦੀ ਪੀਸੀ ਇਹਨਾਂ ਨੂੰ ਵੀ ਕੀ ਲੈਕੇ ਜਾਓ। ਉੱਥੇ ਤਾਂ ਹਜ਼ੂਰ ਅਹ ਕੀ ਕਹਿੰਦੇ ਆ, ਹੇਮਕੁੰਟ ਸਾਹਿਬ ਗਏ ਨੀ ਆ‌। ਤੇ ਮੈਂ ਕਿਹਾ ਹੋ, ਹੋ ਆਂਦੇ ਆ। ਤੇ ਪਹਿਲਾਂ ਵੀ ਬਣਾਂਦੇ ਪਏ ਸੀ ਪਲੈਨ, ਤੇ ਬਣਿਆ ਨੀ। ਕੀ ਗਰਮੀ ਬੜੀ ਏ ਨਹੀਂ, ਮਤਲਬ ਜਾਣਾ ਫੇਰ ਕੰਮ ਦਾ ਵੀ ਅਸੀ ਇਹਨਾਂ ਨੂੰ ਛੁੱਟੀਆਂ ਨਹੀਂ ਸੀ, ਤੇ ਇਸ ਕਰਕੇ ਫਿਰ ਬਸ ਹੁਣੇ ਜੇ ਹੈਗੀ ਏ ਬੱਚਿਆਂ ਦੀਆਂ ਵੀ, ਦੋ-ਤਿੰਨ ਪਈਂਆਂ ਦੀਆਂ ਤੇ ਚਲੇ ਜਾਂਦੇੇ ਆ ਫਿਰ।
ਕੋਈ ਨੀ, ਤੁਸੀ ਆਪਣੀ ਟਿਕਟਾਂ ਬੁੱਕ ਕਰਵਾ ਦੋ। ਦੱਸ ਦਿੰਨੀਆਂ ਕਿੰਨੀਆਂ ਟਿਕਟਾਂ ਕਰਾਣੀਆਂ, ਫਿਰ ਮੈਂ ਬੋਲ ਦਾਂਗੀ।
ਤੁਸੀਂ ਤਿੰਨ ਕਰਵਾਦੋ‌।
ਠੀਕ ਏ।
ਹਾਂ, ਤੁਸੀਂ ਤਿੰਨ ਕਹਿਦੋ ਤੇ, ਕਿਉਂਕਿ ਬਣਾ, ਮੈਂ ਤਾ ਕਹਿੰਦੀ ਪਈ ਸੀ। ਤੇ ਉਹ ਚਲੇ ਜਾਂਗੇ, ਨਹੀਂ ਜਾਈਂਗੇ ਤਾਂ ਫਿਰ ਬੱਚੇ ਤੇ ਜਾਂਈਗੇ 'ਮੈਂ' ਜਾਵਾਂਗੀ ਤਿੰਨ ਜਣੇ।
ਹਾਂਜੀ-ਹਾਂਜੀ, ਠੀਕ ਹੈ ਤਿੰਨ ਟਿਕਟਾਂ ਕਰਵਾਲੀਆ ਤੁਹਾਡੀਆਂ ਮੈਂ।
ਹੋਰ ਕਰਵਾਦੋ ਤੁਸੀਂ, ਮੈਂ ਕਰਦੀ ਹਾਂ ਫਿਰ ਪੈਕਿੰਗ। ਤੁਸੀਂ ਤੇ ਮੈਨੂੰ ਪਹਿਲਾਂ ਦੱਸਿਆ ਨੀ, ਹੁਣ ਦੱਸਿਆ ਏ।
ਮੈਂ ਕਿਹੜਾ ਕੀਤੀ ਜੇ। 'ਮੈਂ' ਤੇ ਆਪ ਘਰਦੇ ਕੰਮ ਲੱਗੀ ਵੀ ਆਂ ਹਜੇ। ਨਹੀਂ ਹਜੇ ਕਰਨੀ ਏ ਪੈਕੀੰਗ, ਸਭ ਕੁਛ ਕਰਨਾ ਹਜੇ।
ਅੱਛਾ, ਤੇ ਤੁਸੀਂ ਕ ਕੌਣ-ਕੌਣ ਚੱਲਾ, ਤੁਸੀਂ ਕਿੰਨੇ ਜਣੇ ਚੱਲੇ ਓ?
ਅਸੀਂ ਤਿੰਨ-ਚਾਰ ਜਣੇ ਹੈਗੇ ਆਂ, ਚਾਰੇ ਈ ਚੱਲੇ ਆ।
ਅੱਛਾ-ਅੱਛਾ ਚਲੋ ਵਧੀਆ, ਤੇ ਬਸ ਫਿਰ ਤੇ, ਮੈਂ ਮੈਨੂੰ ਪਤਾ ਹੁੰਦਾ ਤੇ, ਮੈਂ ਪਹਿਲਾਂ ਈ ਸਾਰਾ ਕੁਛ ਲੈ ਆਂਉਦੀ ਹੁਣ ਤਾਂ। ਹਜੇ, ਕੁਛ ਸਮਾਨ ਵੀ ਲਿਆਈ, ਲਿਆਣਾ ਪਇਗਾ।
ਹਾਂਜੀ-ਹਾਂਜੀ, ਕੋਈ ਨਈ ਸਮਾਨ ਦੀ ਟੈੰਸ਼ਨ ਨਾ ਲਵੋ, ਕੁਛ ਮੈਂ ਖ਼ਰੀਦਿਆ ਹੋਇਆ। ਥੋੜਾ-ਬਹੁਤਾ ਲੈਲੋ, ਜਿਹੜਾ ਟ੍ਰੇਨ ਵਿਚ ਬੱਚਿਆਂ ਨੇ ਖਾਣਾ-ਪੀਣਾ ਹੁੰਦਾ, ਬੱਸ।
ਉਹ ਤੇ ਚੱਲ ਇੱਥੋਂ ਲੈ ਲੈਂਦੇ ਬੱਚੇ, ਤਾਂ ਲੈ ਲੈਣਗੇ। 'ਮੈਂ'ਕਹਿੰਦੀ ਪੀ ਸੀ, ਜਿਵੇਂ ਰੇਨਕੋਟ ਵਗੈਰਾ ਨਾ, ਬਾਰਿਸ਼
ਓਹ ਉੱਥੋਂ ਮਿਲ ਜਾਂਦੇ ਨੇ, ਉਹ ਉੱਥੋਂ ਮਿਲ ਜਾਂਦੇ ਨੇ।
ਅੱਛਾ। ਮਿਲ ਜਾਂਦੇ ਨੇ?
ਹਾਂਜੀ, ਉਹ ਓਥੋਂ ਮਿਲ ਜਾਂਦੇ ਨੇ, ਮੇਰਾ ਬ ਅਹ ਗਿਆ ਸੀ ਨਾ ਕੋਈ। ਐਥੋਂ ਰਿਲੇਟਿਵਸ ਹੋਕੇ ਆਏ ਨੇ, ਉਹਨਾਂ ਨੇ ਦੱਸਿਆ ਕਹਿੰਦੇ ਉਥੇ ਰੇਨਕੋਟ ਮਿਲ ਜਾਂਦੇ ਨੇ। ਜੇ ਬਾਰਿਸ਼ ਦਾ ਮੌਸਮ ਹੋਏ, ਹਾਂਜੀ।
ਅੱਛਾ-ਅੱਛਾ, ਛ-ਛ ਫਿਰ ਤੇ ਠੀਕ ਏ, ਬ ਮਿਲ ਜਾਂਦੇ ਨੇ। ਤੇ ਜਿਵੇਂ ਹੁਣ, ਕੋਈ ਸਾਂਹ ਦੀ ਮਤਲਬ ਦਵਾਈਆਂ-ਦੁਵਾਈਆਂ ਲੈ
ਦਵਾਈਆਂ-ਦੁਵਾਈਆਂ, ਹਾਂਜੀ। ਦਵਾਈਆਂ ਜ਼ਰੂਰ ਚਾਈਦੀਆਂ। ਜੇ ਕੋਈ ਪੇਟ ਖ਼ਰਾਬ ਦੀ ਹੋ ਗਈ। ਟੈਬਲੇਟ। ਕੋਈ ਗੈਸ ਦੀ ਹੋ ਗਈ, ਢਿੱਡ ਪੀੜ ਦੀ ਹੋ ਗਈ, ਬੁਖਾਰ ਦੀ ਹੋ ਗਈ। ਸਿਰ ਦਰਦ ਦੀ ਹੋ ਗਈ, ਇਸ ਤਰ੍ਹਾਂ ਦੀ ਦਵਾਈਆਂ ਮੇਨ-ਮੇਨ ਨੋਰਮਲ ਜੀਆ ਜਿਹੜੀਆਂ ਆਮ ਚਲਦੀਆਂ ਨੇ‌। ਤੇ, ਬਾਕੀ ਜੇ ਤੁਹਾਡੀ ਦਵਾਈ ਹੈ, ਕੋਈ ਓਰ ਜਿਵੇਂ ਆਮ ਚਲਦੀਆਂ ਨੇ ਬੀਪੀ ਦੀਆ, ਉਹ ਤੁਸੀਂ ਲੈਕੇ ਜਾ ਸਕਦੇ ਓ। ਬਾਕੀ ਨੌਰਮਲੀ ਦਵਾਈਆਂ ਤੇ, ਹੈਹੀ ਨੇ। ਹੈ, ਪੰਜ-ਸੱਤ ਟੈਬਲੇਟ, ਹਾਂਜੀ ਦੋ-ਦੋ, ਦੋ-ਦੋ ਤਿੰਨ-ਤਿੰਨ ਖੁਰਾਕਾਂ ਲੈਲੋ। ਤੇ ਬਾਕੀ ਕਪੂਰ, ਕਪੂਰ ਜਰੂਰ ਚਾਈਦਾ ਹੁੰਦਾ, ਕਹਿੰਦੇ। ਕਪੂਰ ਜ਼ਰੂਰ ਕੋਲ ਹੋਣਾ ਚਾਹੀਦਾ ਐ, ਕਪੂਰ ਨਾਲ ਮਤਲਬ ਐ ਇਹ ਕਿ ਜਦੋਂ ਚੜਾਈ ਕਰਨੇ ਆ ਨਾ ਉਦੋਂ ਉੱਪਰ ਜੂ ਜੂ ਚੜਾਈ ਕਰੀ ਜਾਵਾਂਗੇ, ਉਹ ਓਕ੍ਸੀਜਣ ਘੱਟਦੀ ਐ। ਜੂ ਜੂ ਅਸੀਂ ਉੱਪਰ ਜਾਈ ਦੇਵਾਂਗੇ, ਹਾਂਜੀ। ਸੀਜ਼ਨ ਕੱਟਦੀ ਐ ਤੇ ਫੇਰ ਸਾਨੂੰ ਪ੍ਰੋਬਲਮ ਆਂਦੀ ਐ ਸਾਹ ਲੈਣ ਈਚ। ਤੇ ਇਸ ਕਰਕੇ ਜਿਵੇਂ ਹੁਣ ਕਪੂਰ ਹੁੰਦਾ ਨਾ ਕਪੂਰ ਨੂੰ ਮਤਲਬ ਹੱਥ ਵਿੱਚ ਰੱਖ ਲੋ ਯਾਰ ਪੋਕੇਿਟ ਵਿੱਚ ਰੱਖ ਲੋ ਥੋੜੀ ਥੋੜ੍ਹੀ ਦੇਰ ਬਾਅਦ ਨਾ ਉਹਨੂੰ ਸੁੰਘੀ ਜਾਓ। ਉਹਦੇ ਨਾਲ ਦਿੱਕਤ ਨੀ ਆਂਦੀ ਸਾਹ ਦੀ ਪ੍ਰੋਬਲਮ ਨ ਆਂਦੀ, ਹਾਂਜੀ।
ਅੱਛਾ, ਇਹ ਤਾਂ ਤੁਸੀਂ ਵਧੀਆ ਦੱਸਿਆ ਫੇਰ ਮੈਂ ਤਾ
ਹਾਂ, ਉਹ ਵੀ ਰੱਖ ਲੈਣਾ ਮੈਂ ਲਿਆਂਦੀਆਂ ਹੋਈਆਂ ਨੇ। ਆਹੋ ਪਹਿਲਾ ਨਾ ਮੇਰੇ ਕੋਲ ਵੀ ਹੈਗੀਆਂ ਨੇ ਹਾਂਜੀ, ਇੱਕ-ਇੱਕ ਆਪਣੇ ਹੱਥ ਵਿਚ ਪੋਕਿਟ ਇਚ ਪਾਲੋ, ਜਾਂ ਹੈਕ ਰੁਮਾਲ ਚ ਬੰਨ ਲੋ। ਤੇ ਉਹਨੂੰ ਸੁੰਗੀ ਜਾਓ ਬਸ।
ਤੇ ਬ ਅਹ ਵੈਸੇ ਤੇ ਮਤਲਬ ਸੂਟ ਈ ਲੈ ਕੇ ਜਾਈਏ ਨਾ ਇੱਕ ਕੋਈ ਟਰੈਕ ਸੂਟ ਲੈ ਜਾਂਨੇ ਆ, ਜਾਣ ਲਈ ਚੜਾਈ ਲਈ।
ਇੱਥੋਂ ਤੇ ਇੱਕ ਦੋ ਤੇ ਸੂਟ ਤੁਸੀਂ ਉਹ ਰੱਖ ਲੋ ਸਫ਼ਰ ਲਈ, ਆਣਾ ਏ ਤੇ ਜਾਣਾ ਏ, ਠੀਕ ਏ ਫੇਰ ਉੱਥੇ ਗੋਬਿੰਦ ਘਾਟ ਤੋਂ ਫੇਰ ਇੱਕ ਸੂਟ ਚਾਈਦਾ। ਤਿੰਨ, ਚਾਰ, ਪੰਜ, ਛੇ ਮਤਲਬ ਸੂਟ ਚਾਈਦੇ ਈ ਨੇ ਇੱਕ ਦਿਨ ਲੇ ਮੁਤਾਬਿਕ ਤੁਸੀਂ ਚੱਲੋ ਗੇ ਤੇ, ਤੇ ਇੱਕ ਤੁਸੀਂ ਗਰਮ ਸੂਟ ਰੱਖ ਸਕਦੇ ਓ ਨਾਲ ਕੋਟੀ ਰੱਖ ਪੁਛਦੇ ਓ, ਹਲਕੀ ਜੀ ਸ਼ੋਲ, ਹਾਂ ਉੱਪਰ ਜਾ ਕੇ ਹਾਂਜੀ, ਉੱਪਰ ਜਾਣ ਵਾਸਤੇ ਜੈਕਿਟ ਹੋਣੀ ਚਾਈਦੀ ਏ ਗਰਮ ਸੂਟ ਹੋ ਜਾਵੇ, ਥੱਲੇ ਮਗਰ ਤੁਸੀਂ ਪਜਾਮੀ ਦਿਓ ਤੇ ਉਹ ਹੋ ਜਾਵੇ ਬਸ ਐਹੀ ਸ਼ੋਲ ਲੈ ਲੋ। ਕੋਟੀ ਨੀ ਲੈਣੀ ਤੇ ਗਰਮ ਸੂਟ ਹੈਗਾ ਐ। ਸ਼ੋਲ ਲੈ ਲੋ ਨਾਲ, ਇਹ ਹੋ ਸਕਦਾ ਕੋਟੀ ਨਹੀਂ ਪਾਨੀ
ਕਿਟਾ ਲੈ ਲਾਂਗੀ ਮੈਂ ਤਾਂ ਸ਼ੋਲ ਹੀ ਲੈ ਜਾਂਗੀ, ਸੂਟ ਲੈ ਜਾਂਗੀ ਥੋੜ੍ਹਾ ਸਹੀ ਜਿਹਾ।
ਹੋਰ?
ਹੋਰ ਤੁਸੀਂ ਮਤਲਬ ਕਰਲੀ ਪੈਕਿੰਗ ਕ ਕਰਨੀ ਐ ਅਜੇ ਤੁਸੀਂ ਵੀ?
ਥੋੜ੍ਹੀ ਬਹੁਤੀ ਕਰਨੀ ਐ, ਥੋੜੀ ਬਹੁਤੀ ਹਜੇ ਕੱਪੜੇ ਕੱਢ ਕੇ ਹੀ ਰੱਖੇ ਇਹ ਹੈ ਸਵੇਰੇ ਸਰਦੀਆਂ ਵਾਲੇ ਸਾਂਭੇ ਧੋਏ ਨੇ ਕੱਪੜੇ? ਤੇ ਹੁਣ ਉਹ ਸਰਦੀਆਂ ਵਾਲੇ ਮੈਨੂੰ ਦਵਾਨ ਚੋਂ ਕੱਢਣੇ ਮੈਂਨੇ ਸੀ ਫਿਰ ਮੈਂ ਉਹ ਕੱਢੇ ਐ ਦਵਾਨ ਚੋਂ ਸਰਦੀਆਂ ਵਾਲੇ ਕੱਪੜੇ, ਹਾਂਜੀ।
ਤੇ ਅਲਮਾਰੀ ਚ ਰੱਖੇ ਨੀ ਹੋਏ ਗਰਮੀਆਂ ਦੇ ਹੀ ਸਾਰੇ
ਤੇ ਟੇਚ ਚੀ ਦੇ ਵਿੱਚ ਰੱਖੇ ਐ ਤੇ ਹੁਣ ਮੈਂ ਬਸ ਗਰਮੀਆਂ ਵਾਲੇ ਜਿਹੜੇ ਆਣ ਜਾਣ ਦੇ ਆ ਨੋਰਮਲੀ ਸੂਟ ਗਰਮੀਆਂ ਵਾਲੇ ਉਹ ਰੱਖਨੇ ਆ ਬਸ।
ਫੇਰ ਮੈਂ ਵੇਖੋ ਹੁਣ ਨਾਲ ਨਾਲ ਤੁਹਾਡੇ ਨਾਲ ਗੱਲ ਕਰਦੀ ਪਈ ਆ ਨਾਲ ਨਾਲ ਵੇਖਦੀ ਪਈ ਆ ਕੱਪੜੇ। ਕੱਪੜੇ ਕਿੜੇ ਲਿਜਾਣੇ ਨੇ, ਮੈਨੂੰ ਤੇ ਤੁਸੀਂ ਇਕ ਦਮ ਚ ਉਹ ਕਰਤਾ ਐ ਮਤਲਬ ਹੁਣ ਜਲਦੀ ਜਲਦੀ ਕਰਨਾ ਪਏਗਾ।
ਹਾਂਜੀ, ਕੋਈ ਨੀ ਸ਼ਾਮ ਤੱਕ ਹੋ ਜਾਏਗੀ ਤਿਆਰੀ, ਸੂਟ ਹੀ ਪੈਕਿੰਗ ਕਰਨੀ ਹੋਰ ਕੀ ਹੋਗੀ, ਹੋਰ ਕੀ ਕਰਨ ਨਾ ਹੁੰਦਾ ਬਾਕੀ ਸਮਾਨ ਆਪ ਬੱਚਿਆ ਨੂੰ ਕਹੋ ਖਾਣ ਪੀਣ ਦਾ ਖ਼ਰੀਦ ਲਿਆਣਗੇ ਬਾਜ਼ਾਰੋਂ, ਨਾ ਤੁਸੀਂ ਜਾਓ। ਹੋਰ ਠੀਕ ਇਸ ਤਰ੍ਹਾਂ ਐਹੀ ਉਸ
ਕੋਈ ਹੋਰ ਜ਼ਰੂਰੀ ਚੀਜ਼ ਜੋ ਮਤਲਬ ਕੰਮ ਆਂਦੀ ਹੋਏ ਉੱਥੇ ਬੂਟ ਵੈਸੇ ਬੂਟ ਹੀ ਪਾ ਕੇ ਜਾਵਾਂਗੇ ਨਾ ਚੜਾਈ ਲਈ ਤਾਂ ਬੂਟ
ਹਾਂਜੀ, ਸ਼ੂਜ਼ ਸ਼ੂਜ ਚਾਹੀਦੇ ਨੇ, ਹਾਂਜੀ, ਚੜਾਈ ਲਈ ਬੂਟ। ਜੇ ਤੁਸੀਂ ਇੱਥੋਂ ਨਹੀਂ ਪਾ ਕੇ ਜਾਣੇ ਫੇਰ ਤੁਹਾਨੂੰ ਰੱਖਣੇ ਪੈਣੇ ਆ ਇੱਕ ਇੱਕ ਜੋੜਾ, ਜੀ ਚੱਪਲ ਪਾ ਕੇ ਜਾਣੀ ਹੈ ਤੇ ਫੇਰ ਸ਼ੂਜ ਉੱਥੇ ਚੜਾਈ ਲਈ ਤੁਹਾਨੂੰ ਪੈਕਿੰਗ ਕਰਨੀ ਆ।
ਹਿਲਾਂ ਕੀ ਕਰਨੇ ਵਾਲੇ ਜਾ ਕੇ ਜਾਂ ਤਾਂ ਇੱਕ ਸਲੀਪਰ ਲੈ ਜਾਂਦੇ ਹਾਂ ਬਾ ਬਾਥਰੂਮ ਚੱਪਲ ਤੇ ਇੱਕ ਓਦਾਂ ਸ਼ੂਜ ਲੈ ਜਾਂਦੇ ਹਾਂ ਪਾ ਜਾਂਦੇ ਹਾਂ, ਹਾਂ।
ਹਾਂਜੀ, ਤੇ ਬਸ ਹੁਣ ਬਸ। ਤਿਆਰੀ ਕਰਾਂ ਫਿਰ ਤੁਸੀਂ ਮੈਂ ਤੁਸੀਂ ਕਰਵਾ ਦੇਣਾ ਤਿੰਨ ਟਿਕਟਾਂ ਹੈ ਨਾ।
ਹਾਂਜੀ ਮੈਂ ਕੋਈ ਨੀ ਹੁਨੇ ਮੈਂ ਜਾਂਦੀ ਹਾਂ ਗੁਰਦੁਆਰੇ ਸਾਹਿਬ ਨਾ ਹਜੇ ਆਪਣੀ ਵੀ ਟਮੈਂਟ ਕਰਵਾਉਣ ਜਾਣੀ ਹੈ। ਬੁੱਕ ਕਰਾਉਣ ਜਾਣੇ ਆ ਪੈਸੇ ਦੇਣ ਜਾਣੇ ਆ ਤੇ ਮੈਂ ਕੋਈ।
ਜੇ ਮੈਨੂੰ ਸਕੈਨਰ ਸੈਂਡ ਕਰੀਓ ਮੈਂ ਤੁਹਾਨੂੰ ਪਾ ਦਵਾਂਗੀ ਪੈਸੇ ਫੇਰ ਤੁਸੀਂ ਉਹਨਾਂ ਨੂੰ ਪਾ ਦੇਣਾ। ਨੰਬਰ ਨੀ ਹੈਗਾ ਮੇਰਾ ਉਹ ਮੈਂ।
ਤੂੰ ਹਜੇ ਪੱਕੀ ਨੀ ਨਾ ਪਤਾ ਮੈਂ ਫਿਰ ਹੁਣ, ਕਹਾਂਗੀ ਨਾ ਭਾਈ ਸਾਹਿਬ ਜੀ ਨੂੰ ਵੀ ਅਸੀਂ ਇੰਨੀ ਪੇਮੈਂਟ ਨਹੀਂ ਕਰ ਸਕਦੇ ਥੋੜੀ ਲੈਫਟ ਕਰੋ ਫਿਰ ਉਸ ਹਿਸਾਬ ਨਾਲ ਦੇਖਦੇ ਆ ਕੀ ਕਹਿਣਦੇ ਨੇ। ਹਾਂਜੀ, ਫਿਰ ਉਸ ਹਿਸਾਬ ਨਾਲ ਮੈਂ ਤੁਹਾਨੂੰ ਵੀ ਦੱਸ ਦਵਾਂਗੀ ਵੀ ਸਾਡੀਆਂ ਚ ਘੱਟੋ ਘੱਟ ਤੇ ਹੋ ਗਈਆਂ ਸੱਤ ਸੀਟਾਂ ਹੋ ਗਈਆ।
ਹੂੰ, ਥੋੜਾ ਲੈਸ ਕਰ ਦੇਣਾ ਸੱਤ ਛੇ ਟੋਟਲ ਕਰ ਕਰਕੇ ਅਗੇ।
ਹਾਂਜੀ।
ਹਾਂਜੀ, ਹੁਣ ਮੈਂ ਬੱਸ ਵੇਖਦੀ ਪਈ ਹਾਂ ਮੈਂ ਕਿਹਾ ਚੱਲ ਕੱਢਣਾ ਜੈਕਟਾਂ ਜੁਕਟਾਂ ਇਹਨਾਂ ਦੀਆਂ, ਹਾਂ। ਤੇ ਹੋਰ ਤੁਸੀਂ ਆ ਜਾਣਾ ਸ਼ਾਮੀ ਆਪਾਂ ਵੇਖ ਲਾਂਗੇ ਕੁਝ। ਚੀਜ਼ ਬਾਜ਼ਾਰ ਲਿਆਣੀ ਹੈ ਤੇ ਆਪਾਂ ਚਲੇ ਜਾਗੇ ਹਨਾ।
ਆ ਮੈਂ ਮੈਂ ਫਿਰ ਠੀਕ ਹੈ ਓਕੇ ਕਰੋ ਤਿਆਰੀ ਹੀ ਤੁਸੀਂ ਠੀਕ। ਕੇ ਉਹ